ਹਾਂਜੀ, ਸਤਿ ਸ੍ਰੀ ਅਕਾਲ ਜੀ। ਹੋਰ ਜੀ, ਕੀ ਹਾਲ- ਚਾਲ ਨੇ?
ਵਧੀਆ- ਵਧੀਆ।
ਹੋਰ ਘਰ ਪਰਿਵਾਰ ਠੀਕ ਠਾਕ ਸਭ? ਹਾਂਜੀ।
ਜੀ ਹਾਂਜੀ।
ਮੈਂ ਨਾ ਆਪਣਾ ਤੁਹਾਡੇ ਨਾਲ ਗੱਲ ਕਰਨੀ ਸੀ ਆਪਣਾ ਟੈਕਨੋਲੋਜੀ ਦੇ ਅੱਜ- ਕੱਲ੍ਹ ਕੀ ਫਾਇਦੇ ਨੇ? ਕਿ ਦੇਖੋ ਤੁਸੀਂ ਦੇਖਿਆ ਹੋੁਣਾ ਅੱਜ- ਕੱਲ੍ਹ ਟੈਕਨੋਲੋਜੀ ਕਿੰਨੀ ਵਧ ਰਹੀ ਐ। ਹਰ ਚੀਜ਼ ਮੰਨ ਲਓ ਓਨਲਾਈਨ ਹੋ ਰਹੀ ਹੈ ਤੁਸੀਂ ਦੇਖਿਆ ਹੋਣਾ ਕਿ ਬਈ ਅੱਜ - ਕੱਲ ਚਾਹੇ ਆਪਾਂ ਬਿਜਲੀ ਦਾ ਬਿੱਲ ਚਾਹੇ ਆਪਾਂ ਕਿਸੇ ਦੀ ਮੰਨ ਲਉ ਕਿਸੇ ਨੂੰ ਮੰਨ ਲਓ ਪੈਸੇ ਦੇਣੇ ਹੋਣਾ ਅੱਜ- ਕੱਲ ਸਭ ਕੁਝ ਆੱਨਲਇਨ ਹੋਣ ਬਿਲਕੁਲ ਤੁਸੀਂ ਦੇਖਿਆ ਹੋਨਾ ਹੋਰ ਮਤਲਬ ਕੋਈ ਮੰਨ ਲਓ ਅੱਜ- ਕੱਲ ਤਾਂ ਔਨਲਾਈਨ ਜੋਬਸ ਵਗੈਰਾ ਵੀ ਕਿੰਨੀਆਂ ਨਿਕਲਣੀਆਂ ਐ। ਸਭ ਚੀਜ਼ ਤੇ ਅੱਜ- ਕੱਲ ਔਨਲਾਈਨ ਹੋ ਰਹੀ ਹੈ ਪਰ ਇਹਦੇ ਵੀ ਇਹਨ ਮਤਲਬ ਬੈਨੀਫਿਟ ਵੀ ਨੇ ਮਤਲਬ ਇਹਦੇ ਉਹ ਵੀ ਨੇ ਮਤਲਬ ਨੁਕਸਾਨ ਵੀ ਹੈਗੇ ਨੇ ਫ਼ਾਇਦੇ ਵੀ ਹੈਗੇ ਨੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਦਾ ਮਤਲਬ ਔਨਲਾਈਨ ਜਿਹੜੀ ਅੱਜ -ਕੱਲ੍ਹ ਟੈਕਨੋਲੋਜੀ ਵੱਧ ਰਹੀ ਹੈ ਇਹਦਾ ਕੀ ਮਤਲਬ ਫਾਇਦੇ ਨੁਕਸਾਨ ਨੇ?
ਨਹੀਂ ਨੁਕਸਾਨ ਤਾਂ ਨਹੀਂ ਕਹਿ ਸਕਦੇ ਕਿਉਂਕਿ ਅਹ ਜਿੱਦਾਂ ਪਹਿਲੇ ਦਾ ਟਾਈਮ ਸੀ ਪਹਿਲੇ ਅਗਰ ਅਸੀਂ ਬੈਂਕ ਵਿੱਚ ਵੀ ਬੈਂਕ ਜਾ ਕੇ ਹੀ ਨਾ ਪੈਸੇ ਜਮ੍ਹਾਂ ਕਰਵਾਦੇ ਸੀ ਅਗਰ ਨਿਕਲਵਾਣੇ ਵੀ ਹੋਣ ਤੇ ਬੈਂਕ ਵਿਚ ਹੀ ਜਾਂਦੇ ਸੀ ਹਨਾ ਅਗਰ ਅਸੀਂ ਸ਼ੋਪਿੰਗ ਕਰਨੀ ਹੋਈ ਤਾਂ ਅਸੀਂ ਸ਼ੋਪਸ 'ਤੇ ਜਾਂਦੇ ਸੀ ਮਤਲਬ ਪਹਿਲੇ ਨਾ ਹਰ ਕੋਈ ਕੰਮ ਅਸੀਂ ਅਹ ਮਤਲਬ ਜਾ ਕੇ ਕਰਨਾ ਪੈਂਦਾ ਸੀ ਅਗਰ ਅਸੀਂ ਟਿਕਟ ਵੀ ਬੁੱਕ ਕਰਣੀ ਹਐ ਤਾਂ ਸਾਨੂੰ ਸਟੇਸ਼ਨ ਤੇ ਜਾ ਕੇ ਪਹਿਲੇ ਬੁੱਕ ਕਰਵਾਣੀ ਪੈਂਦੀ ਸੀ ਫਿਰ ਵਾਪਿਸ ਅੰਨਾ ਪੈਂਦਾ ਸੀ। ਬਟ ਅੱਜ ਦੇ ਟਾਈਮ ਵਿੱਚ ਨਾ ਅਗਰ ਅਸੀਂ ਅ ਦੇਖ ਕਿ ਅਗਰ ਅਸੀਂ ਸ਼ੋਪਿੰਗ ਦਾ ਹੀ ਲਗਾ ਕੇ ਚੱਲੀਏ ਨਾ ਸ਼ੋਪਿੰਗ ਅਸੀਂ ਨਲਾਈਨ ਵੀ ਚੈੱਕ ਕਰ ਲੈਂਦੇ ਹਾਂ। ਔਰ ਔਨਲਾਈਨ ਦਾ ਫਾਇਦਾ ਇਹ ਕਿ ਅਗਰ ਸ਼ੋਪਿੰਗ ਦਾ ਹੀ ਲੈ ਲਈਏ। ਸ਼ੋਪਿੰਗ ਦੇ ਨਾ ਅਗਰ ਔਲਾਇਨ ਵੇਖੀਆ ਨਾ ਨਿਊ ਤਰੇਂਡ ਵੀ ਸ਼ੋ ਹੋ ਜਾਂਦਾ ਐ। ਮਤਲਬ ਟ੍ਰੈਂਡਿੰਗ ਕੀ ਚੱਲ ਰਿਹਾ ਅਗਰ ਅਸੀਂ ਅ ਪੈਸੇ ਨਿਕਾਲੇ ਆ ਪੈਸੇ ਕਿਸੇ ਨੂੰ ਟ੍ਰਾਂਸਫਰ ਕਰਨੇ ਆ ਤਾਂ ਅੱਜ- ਕੱਲ ਗੂਗਲ ਪੇ ਬਹੁਤ ਸਾਰੀ ਐਪਸ ਵਗੈਰਾ ਚੱਲਦੀ ਹੈ ਹਨਾ ਫੋਨ ਪੇ ਮਤਲਬ ਆਸਾਨ ਹੋ ਗਿਆ ਅੱਜ ਦੀ ਟੈਕਨੋਲੋਜੀ ਹਨਾ ਅਗਰ ਅਸੀਂ ਈ ਟਿਕਟ ਦਾ ਵੇਖੀਏ ਤੇ ਓਨਲਾਈਨ ਬੁੱਕ ਹੋ ਜਾਂਦੀ ਹੈ ਅਗਰ ਅਸੀਂ ਚੈੱਕ ਵੀ ਕਰਨੀ ਹੋਈ ਕਿ ਨੈਕਸਟ ਟ੍ਰੇਨ ਮਤਲਬ ਸਾਡੀ ਟ੍ਰੇਨ ਕਦੋਂ ਹੈ ਅਸੀਂ ਫੋਨ ਤੇ ਚੈੱਕ ਕਰ ਸਕਦੇ ਹਾਂ ਬਹੁਤ ਸਾਰੇ ਐਪਲੀਕੇਸ਼ਨ ਨੇ ਮਤਲਬ ਫ਼ਾਇਦਾ ਆ ਨੁਕਸਾਨ ਤਾਂ ਹੈ ਹੀ ਨਹੀਂੀ ਕੁਛ ਬਟ ਅਗਰ ਵੈਸੇ ਦੇਖਿਆ ਜਾਏ ਤਾਂ ਅਗਰ ਅਸੀਂ ਮਿਸਯੂਜ ਕਰੀਏ ਤਾਂ ਮਿਸਯੂਜ ਹੋ ਵੀ ਸਕਦਾ ਹੈ ਬਟ ਮਿਸਯੂਜ ਅਗਰ ਅਸੀਂ ਨਾ ਕਰੀਏ ਤੇ ਹੈ ਵੀ ਨੀ ਕੁਛ ਬੈਨੀਫਿਟ ਨਹੀਂ ਜ਼ਿਆਦਾ ਨਾ
ਬਿਲਕੁਲ ਪਰ ਪਤਾ ਕੀ ਇਹ ਕਈ ਵਾਰ ਮਨ ਲਓ ਹੁੰਦੇ ਸੀ ਕਿਨੂੰ ਔਨਲਾਈਨ ਟ੍ਰਾਂਜੈਕਸ਼ਨ ਮਤਲਬ ਪੇਮੈਂਟ ਵਗੈਰਾ ਕਰ ਰਓ ਕਈ ਵਾਰ ਬੈਂਕ ਦਾ ਸਰਵਰ ਡਾਊਨ ਹੋ ਜਾਂਦਾ ਵਿੱਚੇ ਅਟਕ ਜਾਂਦੀ ਪੇਮੈਂਟ ਫਰ ਉਹ ਤੁਹਾਨੂੰ ਪਤਾ ਨੀ ਨਾ ਫੇਰ ਤੁਸੀਂ ਮੰਨ ਲਓ ਤੁਹਾਨੂੰ ਅਰਜ ਮੰਨ ਲਓ ਹੁਣ ਕਿਸੇ ਨੂੰ ਅਰਜ ਜਣ ਭੇਜਣੀ ਤੁਸੀਂ ਤੁਹਾਡੇ ਕੋਲ ਕੈਸ਼ ਵੀ ਨਹੀਂ ਤੁਹਾਡੇ ਔਨਲਾਈਨ ਪੈਮੈਂ ਪੈਸੇ ਪੈਸੇ ਭੇਜਣੇ ਆਨਲਾਈਨ ਤੁਹਾਡ ਕੋਲ ਤੁਸੀਂ ਭੇਜ ਹਿ ਨਿ ਤੁਹਾਡਾ ਸਰਵਰ ਡਾਊਨ ਹੋ ਗਿਆ ਤੇ ਵਿਚ ਅੜ ਗਈ ਕਿ ਉਹ ਸਾਹਮਣੇ ਵਾਲਾ ਬੰਦਾ ਫਿਰ ਬੋਲਦਾ ਸੀ ਕਿ ਬਈ ਪੇਮੈਂਟ ਨਹੀਂੀ ਆਈ ਯਾਰ ਪੇਮੈਂਟ ਆਈ ਤੁਸੀਂ ਟੈਮ ਦਿੱਤਾ ਦਾ ਕਈ ਵਾਰ ਇਹ ਵੀ ਹੋ ਜਾਂਦਾ ਵੀ ਮਿਸਯੂਜ ਹੋ ਗਿਆ ਮੰਨਲਬ ਟੈਕਨੋਲੋਜੀ ਵੱਧਦੇ ਰਹੀ ਹੈ ਪਰ ਸਾਨਾ ਟੈਕਨੋਲੋਜੀ ਕਈ ਵਾਰ ਸਾਡੇ ਬਗਸ ਵੀ ਆ ਰਹੇ ਨੇ ਵਿੱਚ ਵਗੈਰਾ ਪਰ ਸਾਡੀ ਟੈਕਨੋਲੋਜੀ ਦੇ ਅਕੋਰਡਿੰਗ ਬਿਲਕੁਲ
ਸਾਡੇ ਅਕਾਊਂਟ ਵਿੱਚ ਸਰਵਰ ਡਾਊਨ ਹੈ ਤੇ ਪਹਿਲੇ ਸ਼ੂ ਹੋ ਜਾਂਦਾ ਸਾਨੂੰ ਨਾ ਗੂਗਲ ਪੇ ਤੇ ਜਾਂ ਅਗਰ ਅਸੀਂ ਮਨੀ ਟ੍ਰਾਂਸਫਰ ਕਰ ਰਹੇ ਹਾਂ ਤੇ ਪੈਸੇ ਸੈਂਡ ਹੀ ਨਹੀਂ ਹੁੰਦੇ ਅਗਰ ਤੁਹਾਡਾ ਅ ਮਤਲਬ ਸਰਵਰ ਡਾਊਨ ਹੈ ਤਾਂ ਫਿਰ ਅਸੀਂ ਬੈਂਕ ਸਾਡੇ ਕੋਲ ਓਪਸ਼ਨ ਤੇ ਹੈਗਾ ਹੈ ਨਾ ਇਹ ਵੀ ਨਹੀਂੀ ਕਹਿ ਸਕਦੇ ਕਿ ਓਪਸ਼ਨ ਨਹੀਂੀ ਹੈਗਾ
ਬਿਲਕੁਲ ਬਿਲਕੁਲ ਪਰ ਪਤਾ ਕੀ ਮੰਨ ਲਓ ਹੁਣ ਔਨਲਾਈਨ ਦੇਖੋ ਹੁਣ ਮੰਨ ਲਓ ਤੁਸੀਂ ਕੋਈ ਨਲਾਈਨ ਚੀਜ਼ ਮੰਗਾਈਏ ਤੇ ਤੁਹਾਨੂੰ ਦੇਖੋ ਜੇ ਏਥੇ ਤੁਸੀਂ ਔਨਲਾਈਨ ਸ਼ੋਪਿੰਗ ਦੀ ਗੱਲ ਕਰ ਲਓ ਫਲਾਈਨ ਸ਼ੋਪਿੰਗ ਦੀ ਤੁਸੀਂ ਦੇਖਿਆ ਨਾ ਅਗਰ ਤੁਸੀਂ ਔਨਲਾਈਨ ਕੁਛ ਚੀਜ਼ ਮੰਗਓਗੇ ਮੰਨ ਲਓ ਮੀਸ਼ੋ ਵਗੈਰਾ ਤੋਂ ਤੁਸੀਂ ਕੋਈ ਚੀਜ਼ ਮੰਗਵਾਾਈਏ ਤੇ ਤੁਹਾਨੂੰ ਉਹ ਕੱਪੜੇ ਦਾ ਮਤਲਬ ਕਲਰ ਵਗੈਰਾ ਪਤਾ ਪਤਾ ਲੱਗ ਜਾਏਗਾ ਫੈਬਰਿਕ ਵਗੈਰਾ ਤੁਹਾਨੂੰ ਪਤਾ ਲੱਗ ਜਾਏਗਾ ਵੀ ਕੋਟਨ ਲਿਖਿਆ ਵੈ ਹੁਣ ਮੰਨ ਲਓ ਤੁਸੀਂ ਤੁਹਾਡੇ ਘਰ ਆਇ ਕੋਈ ਕੱਪਰਾ ਮਤਲਬ ਕੋਟਨ ਦਾ ਨਿ ਨਿਕਲੀਆ ਕਿਉਂਕਿ ਤੁਸੀਂ ਦੇਖੋ ਅੱਜ ਕੱਲ ਜਿਹੜੀ ਆਪਾਂ ਔਫਲਾਈਨ ਸ਼ੋਪਿੰਗ ਕਰਦੇ ਸੀ ਅਨਲੈਸ ਆਪਾਂ ਤੇ ੋ ਹੱਥ ਨਾਲ ਚੈੱਕ ਕਰਦੇ ਸੀ ਵੀ ਕੱਪੜਾ ਕਿਹੜਾ ਹੈਗਾ ਗਰਮੀ ਚ ਦੇਖੋ ਹਲਕਾ ਕੱਪੜਾ ਪਾਉਂਦੇ ਨੇ ਮੰਨ ਲਓ ਗਰਮੀ ਦਾ ਮੌਸਮ ਹੈ ਤੁਸੀਂ ਦੇਖਿਆ ਕੋਟਨ ਦਾ ਮੰਗਵਾਇਆ ਨਿਕਲ ਕੁਛ ਹੋਰ ਜਾਂਦਾ ਕਿਉਂਕਿ ਦੇਖੋ ਔਨਲਾਈਨ ਦੇਖੋ ਕਾਫ਼ੀ ਬੰਦੇ ਜੁੜੇ ਦੇ ਨੇ ਕਿਉਂਕਿ ਦੇਖੋ ਅੱਜ ਕੱਲ੍ਹ ਦੇ ਜਿਹੜੇ ਕਸਟਮਰਸ ਹੈਗੇ ਨੇ ਨਾ ਉਹਦੇ ਸੇਲਸਮੈਨ ਹੈਗੇ ਨੇ ਜਿਹੜੇ। ਉਹ ਕਾਫ਼ੀ ਹੱਦ ਤੱਕ ਮੰਨਲਓ ਕੋਈ ਤੁਸੀਂ। ਮਤਲਬ ਕੋਈ ਘੱਟ ਪ੍ਰਾਈਜ਼ ਦੀ ਚੀਜ਼ ਮੰਗਵਾਓਗੇ ਤੁਹਾਨੂੰ ਕੁਛ ਵੀ ਭੇਜ ਦੇਣਗੇ। ਚਾਹੇ ਉਹ ਸੇਮ ਹੋਏ ਚਾਹੇ ਕੱਪੜਾ ਖਾਣ ਵਾਲਾ ਹੋਏ ਰੰਗ ਰੁੰਗ ਸੇਮ ਹੋਏ ਚਾਹੇ ਡਿਜ਼ਾਇਨ ਵੀ ਸੇਮ ਹੋਏ। ਪਰ ਹੁਣ ਤੁਸੀਂ ਜਗ੍ਹਾ ਔਫਲੀਨੇ ਲੈਣ ਜਾਓਗੇ ਤੁਸੀਂ ਅੱਖਾਂ ਨਾਲ ਵੇਖੋ ਕੱਪੜਾ ਕਿਵੇਂ ਵੇ। ਮੰਨ ਲਓ ਉਹਦਾ ਪਤਾ ਕੀ ਉਹਦੇ ਨਾਲ ਮੰਨ ਲਓ ਤੁਸੀਂ ਆਪਣਾ ਨਾ ਉਹ ਆਪਣਾ ਮੰਨ ਲਓ। ਬਾਰਗੇਨਿੰਗ ਵੀ ਕਰ ਸਕਦੇ ਹੋ। ਤੁਸੀਂ ਔਨਲਾਈਨ ਬਾਰਗੇਨਿੰਗ ਤੇ ਨੀ ਕਰ ਸਕਦੇ ਕਿਉਂਕਿ ਦੇਖੋ ਬਾਰਗੇਨਿੰਗ ਕਰਾਂਗੇ ਸਾਡੇ ਪੈਸੇ ਵੀ ਥੋੜੇ। ਘਟ ਹੋਏ ਬੱਚ ਵੀ ਜਾਣਗੇ ਕਿਉਂਕਿ ਦੇਖੋ ਹੁਣ ਬੰਦੇ ਨੇ ਕਿਆ ਬਈ ਅੱਠ ਸੌ ਦੀ ਚੀਜ਼ ਹੈ ਆਪਾਂ ਇੱਕਦਮ ਅੱਠ ਸੌ ਦੀ ਤੇ ਲੈ ਨੀ ਸਕਦੇ ਨਾ।
ਬਿਲਕੁੱਲ-ਬਿਲਕੁੱਲ।
ਆਪਾਂ ਪੈਸੇ ਘੱਟ 'ਤੇ ਕਰਾਵਾਂਗੇ ਕਿਉਂਕਿ ਔਨਲਾਈਨ ਦਾ ਏ ਮੰਨ ਲੋ ਜਿੰਨੀ ਪੈਹੇ ਲਿਖੇ ਦੇ ਨੇ ਉਨੇ ਦੇ ਉਨੇ ਈ ਦੇਣੇ ਪੈਣਗੇ, ਹੋਰ ਕਈ ਵਾਰ ਤਾਂ ਦੇ ਖੋ ਐ ਵੀ ਹੋ ਜਾਂਦਾ ਫਰੋਡ ਹੋ ਜਾਂਦਾ ਮੰਨ ਲੋ ਅੱਜ-ਕੱਲ ਕੋਈ ਜਿਹੜੀ ਮੰਨ ਲੋ ਆਪਣੇ ਨਵੇਂ ਐਪਸ ਵਗੈਰਾ ਚੱਲ ਰੇ ਨੇ ਸੋਸ਼ਲ ਮੀਡੀਆ ਵਗੈਰਾ ਉਨਾ 'ਤੇ ਐਡਸ ਸਪਾ ਦਿੰਦੇ ਨੇ ਮੰਨ ਲੋ ਫੇਸਬੁੱਕ ਵਗੈਰਾ ਜੇ ਫੇਸਬੁੱਕ 'ਤੇ ਕਈ ਨਾ ਐਡਸ ਵਗੈਰਾ ਪਾ ਦਿੰਦੇ ਨੇ ਵੀ ਐ ਚੀਜ਼ ਏਨੇ ਦੀ ਤੁਸੀਂ ਓਨਲਾਈਨ ਪੇਮੈਂਟ ਕਰ ਦੋ ਤੁਸੀਂ ਹੋਰ ਮੈਂ ਮੰਨ ਲੋ ਤੁਹਾਡਾ ਇਕ ਨਾ ਨੋ ਦਾ ਪਰਸਨ ਸੀ ਉਨੇ ਆਪਣਾ ਔਡਰ ਵਗੈਰਾ ਕਰਤਾ ਫੇਸਬੁੱਕ ਤੋਂ ਕੋਈ ਮੰਨ ਲੋ ਜੈਕਟ ਵਗੈਰਾ ਸੀ ਸੌ ਨਿਆਨਵੇਂ ਰੁਪਏ ਦੀ ਉਨੇ ਔਡਰ ਵਗੈਰਾ ਕਰਤਾ 'ਤੇ ਨਾ ਉਨੇ ਕੈਸ਼ ਓਨ ਪੇ ਵੀ ਕਰਤਾ ਨੀ ਓ ਮਤਲਬ ਓਨਲਾਈਨ ਪੇਮੈਂਟ ਵੀ ਕਰਤੀ 'ਤੇ ਜਦੋਂ ਵੇਖਿਆ ਨਾ ਉਦਾ, ਹਾਂਜੀ ਜੀ। ਜਦੋਂ ਉਨੇ ਟਰੈਕ ਕੀਤਾ ਬਈ ਐ ਤਾਂ ਮਤਲਬ ਮੇਰਾ ਪ੍ਰੋਡਕਟ ਨਿਕਲਿਆ ਨੀ ਨਿਕਲਿਆ ਉਨੇ ਟਰੈਕ ਕੀ ਤਾ ਨਾ ਫਿਰ ਓ ਮਤਲਬ ਦੇਖਿਆ ਕਿ ਬਈ ਪ੍ਰੋਡਕ ਪ੍ਰੋਡਕਟ ਤਾਂ ਨਿਕਲਿਆ ਨੀ ਔਰ ਆਪਣਾ ਓ ਜਿਹੜੀ ਸ਼ੋਪ ਸੀ ਨਾ ਓ ਕਿਸੇ ਨਾਮ ਤੋਂ ਮਤਲਬ ਉਧਰ ਸ਼ੋਪ ਹੈ ਈ ਨੀ ਸੀ ਜਿੱਧਰ ਓ ਮਤਲਬ ਸ਼ੋਪ ਆਪਣਾ ਬਣੀ ਵੀ ਸੀ, ਕਈ ਵਾਰੀ ਫਰੋਡ ਹੋ ਜਾਂਦਾ, ਕਿ ਟੈ ਕਨੋਲਜ਼ੀ ਦਾ ਮਤਲਬ ਕਈ ਬੰਦੇ ਨਾ ਫਾਇਦਾ ਵੀ ਚੱਕਦੇ ਨੇ।
ਹੂੰ ਓ 'ਤੇ ਹੈ।
ਬਿਲਕੁੱਲ ਦੇਖੋ ਨੁਕਸਾਨ ਨੇ 'ਤੇ ਫ਼ਾਇਦੇ ਵੀ ਨੇ ਬਿਲਕੁੱਲ-ਬਿਲਕੁੱਲ।
ਹਾਂ ਸਈ ਗੱਲ, ਹੋਰ ਬਸ ਵਧੀਆ ਆ ਫਾਇਦਾ 'ਤੇ ਹੈ ਈ ਐ।
ਟੈਕਨੋਲੋਜੀ ਵੱਧ ਰੀ 'ਤੇ ਫਿਰ ਸਾਨੂੰ ਉਦੇ 'ਚ ਨਾ ਮਤਲਬ ਆਪਣਾ ਥੋੜਾ ਮੰਨ ਲੋ ਜਿਹੜੇ ਪੁਰਾਣੇ ਟਾਈਮ ਦੇ ਬੰਦੇ ਸੀ ਕਹਿੰਦੇ ਸੀ ਬੀ ਔਨਲਾਈਨ ਪੇਮੈਂਟ ਨੀ ਮਤਲਬ ਔਨਲਾਈਨ ਜਿਹੜੀ ਅੱਜ-ਕਲ ਟੈਕਨੋਲਜ਼ੀ ਉਦੇ ਕਾਫੀ ਨੁਕਸਾਨ ਵੀ ਹੈਗੇ ਨੇ ਜ਼ਰੂਰੀ ਥੋੜੀ ਆ ਮਤਲਬ ਹਰ ਚੀਜ਼ ਜਿਹੜੀ 'ਚ ਦੇਖੋ ਜਿਹੜੀ ਚੀਜ਼ ਦੇ ਫਾਇਦੇ ਨੇ ਉਦੇ ਕਈ ਨਾ ਕਈ ਨੁਕਸਾਨ ਵੀ 'ਤੇ ਹੋਣਗੇ।
ਹੂੰ-ਹੂੰ।
ਮੰਨ ਲੋ ਹੁਣ ਆਪਾਂ ਮੰਨ ਲੋ ਜਿਹੜੀ ਅੱਜ-ਕਲ ਬੰਦੇ ਆਪਣਾ ਸਟੱਡੀ ਵਗੈਰਾ ਕਰ ਰੇ ਨੇ ਓ ਦੇਖੋ ਹਰ ਥੋੜੀ ਐ ਹਰ ਬੰਦੇ ਦੀ ਅ ਜਾ ਐ ਥੋੜੀ ਐ ਹਰ ਬੰਦੇ ਦੀ ਸਰਕਾਰੀ ਜੋਬ ਲੱਗ ਜੇਗੀ। ਹੁਣ ਪੰਜਾਹ ਸ ਪੰਜਾਹ-ਸੱਠ ਹਜ਼ਾਰ ਰੁਪਏ ਮੀ ਮ੍ਹੀਨੇ ਦੇ ਆਣਗੇ, ਕਈ ਬੰਦੇ ਮ ਓ 'ਤੇ ਫਿਰ ਉਨੇ ਜਿਹੜੇ ਮੰਨ ਲੋ ਆਪਣਾ ਵਧੀਆ ਅਰਨ ਮਤਲਬ ਜਿਨਾਂ ਕੋਲ ਸਕਿੱਲ ਵਗੈਰਾ ਐ ਹਾਂਜੀ-ਹਾਂਜੀ, ਓ ਫਿਰ ਉਦੇ ਲੀ 'ਤੇ ਨੁਕਸਾਨ ਐ ਨਾ ਜਿਦੇ ਕੋਲ ਕੋਈ ਸਕਿੱਲ ਈ ਨੀ ਐ। ਫਿਰ ਉਦਾ ਤਾਂ ਪੜਾਈ ਦਾ ਫਾਇਦਾ ਈ ਨੀ ਐ ਕਰਕੇ। ਉਸ ਤੋਂ ਵਧੀਆ ਤਾਂ ਬੰਦੇ ਅੱਜ-ਕੱਲ ਮਜ਼ਦੂਰੀ ਵਗੈਰਾ ਕਰਕੇ ਪੈਹੇ ਅਰਨ ਕਰਦੇ ਨੇ। ਅੱਜ-ਕੱਲ 'ਤੇ ਆਪਣਾ ਔਨਲਾਈਨ ਮੰਨ ਲੋ ਔਨਲਾਈਨ ਵੀ ਕਾਫੀ ਫਰੋਡ ਹੋ ਰੇਆ ਦੇਖਿਆ ਤੁਸੀਂ ਆਪਣਾ ਔਨਲਾਈਨ ਕਈ ਮਤਲਬ ਓਨਲਾਈਨ ਕੰਮ ਵਗੈਰਾ ਮੰਨ ਲੋ ਕੋਈ ਕਰਦੇ ਨੇ ਕਹਿੰਦੇ ਨੇ ਬਈ ਤੁਸੀਂ ਐਧਰ ਆ ਜੋ ਮੰਨ ਲ ਤੁਸੀਂ ਐ, ਐ ਚੀਜ਼ ਸਾਡੇ ਨਾਲ ਜੁਆਇਨ ਕਰ ਲੋ ਐਨੇ ਪੈਹੇ ਅਰਨ ਤੁਹਾਨੂੰ ਇੰਨੇ ਮ੍ਹੀਨੇ ਦੇ ਇੰਨੇ ਅਰਨ ਹੋਣ ਗੇ ਨੇ ਹੋਣਗੇ। ਪਰ ਉੱਧਰ ਵੀ ਫਰੋਡ ਕਰਦੇ ਨੇ ਕਈ ਕੰਪਨੀਆਂ ਲੈ ਕੇ ਭੱਜ ਜਾਂਦੀਆਂ ਪੈਸੇ ਔਨਲਾਈਨ
ਹੂੰ-ਹੂੰ ਐ 'ਤੇ ਹੈ।
ਪਰ ਆਪਣਾ ਜੇੜੀ ਟੈਕਨੋਲੋਜੀ ਏ ਨਾ ਅੱਜ-ਕਲ ਟੈਕਨੋਲੋਜੀ ਮੰਨ ਲੋ ਹੁਣ ਇਕ ਮਤਲਬ ਇਕ ਨਾ ਬੰਦਾ ਹੈਗਾ ਸੀ ਮਤਲਬ ਉਨੇ ਵੀ ਕੇਆ ਸੀ ਵੀ ਆਪਣਾ ਟੈਕਨੋਲੋਜੀ ਜਿਹੜੀ ਏ ਆਈ ਵਗੈਰਾ ਹੈਗਾ ਨਾ ਏਦੇ ਕਾਫੀ ਮਤਲਬ ਨੁਕਸਾਨ ਵੀ ਹੈਗੇ ਨੇ। ਦੇਖੋ, ਟੈਕਨੋਲੋਜੀ, ਏ ਆਇ, ਏ ਆਈ ਆਰਟੀਫਿਸ਼ਅਲ ਇੰਟੈਲੀਜੈਂਸੀ! ਮਤਲਬ, ਤੁਸੀਂ ਦੇਖਿਆ ਹੋਣਾ, ਅੱਜ-ਕੱਲ ਤੇ ਆਰਟੀਫਿਸ਼ਲ ਇੰਟੈਲੀਜੈਂਸ ਕਿਨੀ ਵੱਧ ਗੀ ਏ! ਕਾਫ਼ੀ, ਮਤਲਬ, ਨਿਊਜ਼ ਵਗੈਰਾ ਵੀ ਆਂਦੇ ਕਿ ਬਈ ਆਪਣਾ ਕਿਸੀ ਵੀ ਮਤਲਬ ਅੱਜ ਕੱਲ ਕਾਫੀ ਕੁਛ ਹੋ ਰਿਆ ਆਪਣਾ ਸੋਸ਼ਲ ਮੀਡੀਆ ਵਗੈਰਾ ਤੇ ਕਿਸੀ ਦੀ ਪਿਕ ਪਿਚਰ ਅੱਗੇ ਕਿਸੇ ਦੀ ਪਿਚਰ ਲਾ ਕੇ ਕੁਛ ਵੀ ਬਣਾ ਕੇ ਪੇਜ ਦੇਂਦੇ ਨੇ।
ਬਿਲਕੁਲ।
ਬਿਲਕੁਲ ਏ ਆਈ ਦੇ ਦੇਖੋ ਨੁਕਸਾਨ ਬਹੁਤ ਨੇ, ਅੱਜ-ਕੱਲ ਟੈਕਨੋਲੋਜੀ ਦੇ ਨਾ, ਕਿਉਂਕਿ ਦੇਖੋ ਜਮਾ
ਬਹੁਤ ਸਾਰੀ ਰੀਲਸ ਏਦੇ ਏਕੋਡਿੰਗ ਚੱਲਦੀ ਹੈ, ਕਿ ਅ ਕਿਸੀ ਦੀ ਫੋਟੋ ਨਾਲ ਕੋਈ ਫੋਟੋ ਲਗਾਤੀਆ।
ਹਾਂਜੀ-ਹਾਂਜੀ ਪਰ ਏ ਵੀ ਮਤਲਬ ਟੈਕਨੋਲੋਜੀ ਦੇ ਅਕੋ੍ਡਿਂਗ ਸਾਨੂੰ ਆਪਣੇ ਚੇਂਜ ਵੀ ਕਰਨੇ ਚਾਹੀਦੇ, ਦੇਖੋ ਜ ਅਗਰ ਟੈਕਨੋਲੋਜੀ ਵੱਧ ਰੀਏ ਨਾ, ਫੇਰ ਸਾਨੂੰ ਵੀ ਆਪਣੇ ਚੇਂਜ ਕਰਨਾ ਪਏਗਾ, ਸਾਨੂੰ ਵੀ ਮਤਲਬ ਏ ਆਈ ਅਗਰ ਏ ਆਈ ਹੈਗੀ ਏ। ਏ ਆਈ ਆਪਣਾ ਏਧਰ ਆਈਏ, ਤੇ ਸਾਨੂੰ ਵੀ ਏ ਆਈ ਲੈਂਗੁਏਜ ਸਿੱਖਣੀ ਪਏਗੀ, ਜਿਨ੍ਹਾਂ ਦਾ ਆਪਾਂ ਏ ਆਈ ਨੂੰ ਕੰਟਰੋਲ ਵੀ ਕਰ ਸਕਣਾ, ਮਤਲਬ ਅੱਜ-ਕੱਲ੍ਹ ਤੁਸੀਂ ਦੇਖੋ ਨਾ, ਤੇ ਏ ਆਈ ਦੀ ਜੋਬਸ ਵਗੈਰਾ ਵੀ ਕਾਫੀ ਨਿਕਲੀ ਦੀ ਏ, ਅਗਰ ਜਿਨੁ ਮੰਨ ਲਓ, ਜਿੜੇ ਬੰਦੇ ਨੇ ਏ ਆਈ ਆਂਦੀ ਏ, ਮਨ ਲਓ ਜੇੜੀ ਏ ਆਈ, ਲੈਂਗੁਏਜ, ਐਚ ਟੀ ਐਮ ਐਲ ਵਗੈਰਾ, ਕੋਡਿੰਗ ਵਗੈਰਾ। ਅਗਰ ਉਨੂ ਆਂਦੀ ਸੋਫਟਵੇਅਰ ਦੀ ਲੈਂਗੁਏਜ- ਤੇ ਉਦੇ ਅਸਤੇ ਕਾਫੀ ਫੇਦਾ ਹੈਗੇ, ਦੇਖੋ, ਕਾਫੀ ਅਰਨ ਵੀ ਕਰ ਸਕਦੇ ਆਪਣਾ ਅੱਜ-ਕੱਲ ਦੇ ਟੈਕਨੋਲੋਜੀ ਬੇਸ ਤੇ। ਦੇਖੋ, ਹੁਣ ਜਿਨੂੰ ਆਪਣਾ ਟੈਕਨੋਲੋਜੀ, ਮਨਲੇ ਏਕ ਨਾ ਏਕ ਕੰਪਨੀ ਸੀ ਪੁਰਾਣੇ ਟੇਮ ਦੀ। ਆਪਣਾ ਉਸ ਟੇਮ ਨਾ ਉ ਨਾ ਆਪਣਾ ਐਂਡਰੋ ਮਤਲਬ ਆਪਣਾ ਬਟਨਾਂ ਵਾਲੇ ਫ਼ੋਨ ਵਗੈਰਾ ਬਣਾਂਦੀ ਸੀਗੀ।
ਨੋਕਿਆ।
ਨੋਕਿਆ! ਹਾਂਜੀ, ਨੋਕਿਆ। ਉਨੇ ਆਪਣੇ ਚ ਟੈਕਨੋਲੋਜੀ ਦੇ ਅਕੋਰਡਿੰਗ ਕੋਈ ਚੇਂਜ ਨੀ ਕੀਤਾ। ਬਿਲਕੁਲ-ਬਿਲਕੁਲ, ਟੈਕਨੋਲੋਜੀ, ਐਂਡਰੋਇਡ ਵਗੈਰਾ ਫੋਨ ਬਣਾ ਲਏ ਅਲਗ ਕੰਪਨੀਆਂ ਨੇ। ਉਨੇ ਕਿਆ, ਮੈਂ ਅਪਣਾ ਇਹੀ ਵੇਚਾਂਗੀ, ਮੇਰੇ ਤੇ ਇਹੀ ਬੜੇ ਵਿਕਦੇ ਨੇ। ਪਰ ਇੱਕ ਟੇਮ ਆਇਆ ਬਈ ਉਦੇ ਨਾ ਆਪਣਾ ਉਹੀ ਬੰਦ ਦ ਹੋ ਗੇ, ਉਦੀ ਕੰਪਨੀ ਮਤਲਬ ਦੀਵਾਲੀਯਾ ਹੋ ਗੀ, ਖਾਲੀ ਹੋ ਗੀ ਕੰਪਨੀ ਉਦੀ। ਹੁਣ ਅੱਜ ਤਾਂ ਕੋਈ ਨਾਮ ਨੂ ਹਮ ਨੀ ਏ ਪੇਲੇ ਬੋਤ ਨਾਮ ਸੀਗਾ ਉਦਾ ਜਦੋਂ ਮੰਨ ਲਓ ਨਵੀ ਨਵੀ ਉਹਨ ਵਾਲੇ ਫੋਨ ਕੱਢੇ ਸੀ ਨਾ ਨੋਕੀਆਂ ਨੇ ਸਭ ਸੇ ਪੇਲੇ, ਉਦਾ ਉਸ ਟੇਮ ਕਾਫੀ ਮਾਰਕੀਟ ਚ ਨਾਮ ਸੀ, ਅੱਜ ਉ ਮਾਰਕੀਟ ਚੋ ਖਤਮ ਇ ਹੋਗੀ, ਮੰਨ ਲਓ ਜੀਰੋ ਪਰਸੈਂਟ ਰਹਿ ਗੀ ਮਾਰਕੀਟ ਚ।
ਹਮ, ਬਿਲਕੁਲ, ਚੇਂਜ ਨੀ ਕੀਤਾ, ਅਪਡੇਟ ਨੀ ਕੀਤਾ ਨਾ।
ਟੈਕਨੋਲੋਜੀ ਦੇ ਨਾਲ ਆਪਣੇ ਆਪ ਵਿੱਚ ਅਪਡੇਟ ਕਰਨਾ ਪਏਗਾ, ਚੇਂਜ ਕਰਨਾ ਪਏਗਾ ਜੇ ਅਪ ਚੇਂਜ ਈ ਨੀ ਕਰਾਂਗੇ, ਫੇਰ ਅਪਾਂ ਮਾਰਕੀਟ ਤੋਂ ਵੀ ਪਿੱਛੇ ਰਹਿ ਜਾਂਗੇ, ਅੱਜ-ਕੱਲ ਕਿੰਨੀ ਕੁਛ ਔਨਲਾਈਨ ਚ ਵਗੈਰਾ, ਮੰਨ ਲਓ ਕਿੰਨੀ ਕੁ ਟੈਕਨੋਲੋਜੀ ਦੇ ਮੰਨ ਲਓ ਹੁੰਦੇ ਦੇਖਿਆ ਹੋਣਾ ਤੁਸੀਂ ਅੱਜ-ਕੱਲ ਆਪਣਾ ਇਲੈਕਟ੍ਰੋਨਿਕ ਵਹੀਕਲਸ ਆਰਏ ਨੇ, ਇਲੈਕਟ੍ਰੋਨਿਕ ਕਾਰਸ ਆ ਰਈਆ, ਟੈਕਨੋਲੋਜੀ ਅੱਗੇ ਵੱਧ ਰਈ ਤਾਂ ਇ ਆ ਰੀਏ ਨਾ, ਕਿਉਂਕਿ ਦੇਖੋ, ਏਦੇ ਨਾਲ ਏਇ ਸਾਡਾ ਪੋਲਿਊਸ਼ਨ ਵੀ ਘੱਟ ਹੋ ਰਿਆ। ਕਿ ਦੇਖੋ, ਧੂੰਆਂ ਵਗੈਰਾ, ਔਰ ਏ ਵੀ ਏ ਸਾਡਾ ਅਪਣਾ ਬੱਚਤ ਵੀ ਹੋ ਰਿਏ ਪੈਟਰੋਲ ਦੀ ਬੱਚਤ। ਡੀਜ਼ਲ ਦੀ ਬਟਤ ਬਚਤ ਐ। ਕਿੰਨੇ ਚੀਜੇ ਦੀ ਬੱਚਤ ਹੋ ਰੀ ਏ, ਜਿਨੇ ਨਾਲ ਸਾਡੀ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ, ਉਹ ਵੀ ਯੂਜ਼ ਕਰ ਪਾਉਣਗੀਆਂ। ਜੇ ਅਪਾਂ ਏਇ ਕਰਦੇ ਰਾਂਗੇ ਜੇ ਦੇਖੋ, ਟੈਕਨੋਲੋਜੀ ਅੱਗੇ ਨਾ ਵੱਧੀ ਐ--ਅਪਣਾ ਈ ਈ ਕਾਰਡਸ ਵਗੈਰਾ, ਇਲੈਕਟ੍ਰੋਨਿਕਸ ਚੀਜ਼ਾਂ ਨਾ ਆਂਦੀਆਂ! ਤੇ ਏਕ ਟੇਮ ਤੇ ਆ ਕੇ ਨਾ, ਜਿੜੀ ਆਪਣਾ ਡੀਜ਼ਲ-ਪੈਟਰੋਲ ਵਗੈਰਾ ਐ ਵੀ ਖਤਮ ਹੋ ਜਾਣਾ ਸੀਗਾ!
ਹਾਂ ਨਈ ਹੁਣ ਬੋਤ ਸਾਰੀ ਆ ਜੋ ਕਾਰਸ ਨੇ ਉ ਵੀ ਇਲੈਕਟ੍ਰੋਨਿਕ ਆ ਰਿਆਂ ਨੇ ਬੋਤ ਕੰਟਰੀਜ਼ 'ਚ ਆ ਚੁੱਕੀਆਂ ਨੇ।
ਹਾਂਜੀ-ਹਾਂਜੀ। ਬਿਲਕੁਲ-ਬਿਲਕੁਲ ਦੇਖੋ ਟੈਕਨੋਲੋਜੀ ਵੱਧ ਰਹੀ ਹੈ। ਤਾਂ ਹੀ ਸਭ ਕੁਛ ਹੋ ਰਿਹਾ ਹੈ। ਪਰ ਉਹਦਾ ਵੀ ਇੱਕ ਐ ਵੀ ਨੁਕਸਾਨ ਐ, ਮੰਨ ਲਓ ਦੇਖੋੁ ਤੁਸੀਂ ਇਲੈਕਟ੍ਰੋਨਿਕ ਐਕਟਿਵਾ ਵਗੈਰਾ ਦੇਖੀ ਹੋਣੀ ਏ। ਉਹ ਮਾਨਲੋ, ਕਿੱਧਰ ਹਲਕੀ- ਫੁਲਕੀ ਜੀ ਠੁਕ ਜਾਂਦੀ ਏ। ਨਾਲੇ ਪੂਰੀ ਠੁੱਟ ਜਾਂ ਟੁੱਟ ਜਾਂਦੀ ਏ, ਕਿਉਂਕਿ ਪਲਾਸਟਿਕ ਦੀ ਹੁੰਦੀ ਏ। ਇਹਦੇ ਵੀ ਨੁਕਸਾਨ ਨੇ ਦੇਖ ਦੇਖੋ ਤੁਸੀਂ ਜੁੜਵਾਨ ਜਾਓਗੇ, ਅੱਜ- ਕੱਲ੍ਹ ਕਾਫੀ ਇਹਦੇ ਮਕੈਨਿਕਸ ਵੀ ਨਹੀਂ ਹੈ ਜੁੜਨ ਵਾਲੇ। ਉਹ ਵੀ ਐਵੇਂ ਢਿੱਲੀ- ਮੁਲੀ ਜਿਹੀ ਜੋੜ ਦੇਣਗੇ, ਫੇਰ- ਫੇਰ ਉਹ ਖ਼ਰਾਬ ਹੋ ਜੇਏਗੀ। ਇੱਕ, ਏਦੇ ਵੀ ਨੁਕਸਾਨ ਹੈ ਨਾ, ਟੈਕਨੋਲੋਜੀ ਦੇ। ਚਲੋ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ।
ਗੱਲ ਬਹੁਤ ਵਧੀਆ ਲੱ
ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
ਅੱਛਾ।